ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਕਿਵੇਂ ਠੀਕ ਏ, ਹੋਰ ਤੁਸੀਂ ਸੁਣਾਓ ਤੁਸੀਂ ਠੀਕ ਹੋ
ਹਾਂਜੀ ਬਸ ਠੀਕ ਠਾਕ ਤੁਸੀਂ ਦੱਸੋ
ਹਾਂਜੀ ਅਸੀਂ ਵੀ ਠੀਕ ਠਾਕ ਐ
ਅੱਛਾ ਕੁਛ ਨੀ ਬਸ ਮੈਂ ਵੀ ਬੈਠੀ ਸੀ ਇਸ ਤਰਹ ਹੀ, ਹੈ ਕੀ ਨੀ ਬੱਚਤ ਦੇਖ ਰਹੀ ਸੀ ਅ ਆਪਣੀ ਡਾਇਰੀ ਤੇ ਅੱਜ ਕੱਲ ਤੇ ਬਚਤ ਹੀ ਨਹੀਂ ਹੁੰਦੀ ਦੀ ਪਈ ਏ, ਇੰਨੇ ਖਰਚੇ ਨੇ
ਅਰੇ ਬਹੁਤ ਖਰਚੇ ਹੈਗੇ ਨੇ ਅੱਜ ਕੱਲ੍ਹ ਸਾਰਾ ਦਿਨ ਸੋਚੋ ਕਿ ਕੀ ਕਿੱਥੇ ਕਿੱਥੇ ਖਰਚ ਕਰਨਾ ਹੈਗਾ ਆ ਇਹਨਾ
ਹਾਂਜੀ ਉਹਹੀ ਆਜ ਕੱਲ ਰਾਸ਼ਨ ਮਹਿੰਗਾ ਹੈ, ਪੈਟਰੋਲ ਮਹਿੰਗਾ ਹੈ, ਗੈਸ ਮਹਿੰਗਾ ਹੈ ਸਬਜ਼ੀਆਂ ਐ
ਹਾਂਜੀ ਪੱਹਲੇ ਵੇਖੋ ਕਿੰਨੀ ਸਸਤੀ ਹੁੰਦੀ ਸੀ ਸਾਰੀ ਚੀਜ਼ਾਂ
ਉਹੀ
ਮੈਂ ਅੱਜ ਵੀ ਮੈਂ ਸੋਚਦੀ ਹੈਗੀ ਹਾਂ ਕਿ, ਬਹੁਤ ਪਹਿਲੇ ਦੀ ਗੱਲ ਹੈਗੀ ਏ ਕਿ ਜਿਹੜਾ ਦੇਖੋ ਦੁੱਧ ਦਾ ਪੈਕੇਟ ਸਾਨੂੰ ਛੋਟਾ ਜਾ, ਸਾਡੇ ਇੱਥੇ ਦੋ ਰੁਪਏ ਦਾ ਮਿਲ ਜਾਂਦਾ ਸੀ। ਹੈਂ, ਤੁਹਾਨੂੰ ਕਿੰਨੀ ਮਤਲਬ ਕਿ ਕਾਫ਼ੀ ਪੁਰਾਣੀ ਗੱਲ ਦੱਸਰੀ ਆ, ਦੋ ਰੁਪਏ ਦਾ ਮਿਲ ਜਾ ਪੈਕੇਟ ਹੁੰਨੇ ਆ ਇਸ ਟਾਈਮ, ਦਸ ਰੁਪਏ ਦਾ ਹੈਗਾ। ਮੈਂ ਅ, ਮਤਲਬ ਕਿ ਇੱਥੋਂ ਦੀ ਦੁੱਧ ਦੇ ਪੈਕੇਟ ਲੈਕੇ ਆਈ ਤੇ, ਮੈਂ ਆਪਣੀ ਬੇਟੀ ਨੂੰ ਦਿਖਾ ਰਹੀ ਸੀ, ਕਿ ਮੇਰੀ ਬੇਟੀ ਛੋਟੀ ਸੀ, ਤੇ ਮੈਂ ਉਹਨੂੰ ਦੱਸਰੀ ਸੀ ਕੀ ਐ, ਜਦੋਂ ਤੂੰ ਬਹੁਤ ਛੋਟੀ ਸੀ, ਉਦੋਂ ਦੋ ਰੁਪਏ ਦਾ ਮਿਲਦਾ ਸੀ। ਐ ਹੁਣ ਉਹੀ ਪੈਕੇਟ ਦੁੱਧ ਵੀ ਉਹਦੇ ਵਿੱਚ ਘੱਟ ਹੋਗਿਆ ਹੈਗਾ ਯਾ, ਤੇ ਛੋਟਾ ਹੋਗਿਆ ਹੈਗਾ ਤੇ ਦਸ ਰ ਕਿੰਨੀ ਮਤਲਬ ਕਿ ਇੰਨੇ ਟਾਈਮ ਤੇ ਕਿੰਨੀ ਮਹਿੰਗਾਈ ਇੰਨੀ ਹੋ ਗਈ ਹੈਗੀਏ, ਕਿ ਕੁਝ ਸਮਝ ਨਹੀਂ ਆਂਦਾ, ਕਿ ਕਿਵੇਂ ਬੈਲੇਂਸ ਬਣਾਈਏ।
ਉਹ ਤੇ ਹੈਹੀ ਹੈ, ਨਾਲੇ ਹੁਣ ਕੀ ਐ ਨਾ, ਕਿ ਪਹਿਲੇ ਵਰਗਾ ਮਾਹੌਲ ਵੀ ਨ੍ਹੀਂ ਏ। ਹੈ ਕਿ ਨੀ, ਬੱਚਤ ਤੁਸੀਂ ਕਰ ਨੀ ਸਕਦੇ ਅੱਜ-ਕੱਲ ਦੇ ਖਰਚੇ ਈ ਇੰਨੇ ਹੈਗੇ ਨੇ। ਸਬਜ਼ੀ ਦੇਖਲੋ, ਇਹ ਦੇਖਲੋ, ਉਹ ਦੇਖਲੋ, ਦੁੱਧ ਦੇਖਲੋ। ਕਿੰਨੇ ਬੱਚ ਮਹਿੰਗੇ ਨੇ, ਔਰ ਬ ਬੱਚਿਆਂ ਦੇ ਸਕੂਲ ਤੇ ਅੱਜ-ਕੱਲ ਬਾਪਰੇ, ਸਾਡੇ ਟਾਈਮ ਦੀ ਪੜ੍ਹਾਈਆ ਨਾ ਬਹੁਤ ਅੱਛੀ ਸੀ ਐਜੂਕੇਸ਼ਨ ਸਿਸਟਮ, ਅੱਜ-ਕਲ ਤੇ ਐਜੂਕੇਸ਼ਨ ਸਿਸਟਮ ਵੀ ਇੰਨਾ ਮਹਿੰਗਾ ਹੋਇਆ ਕਿ, ਕਿੱਥੇ ਤੁਸੀਂ ਬਚਾਓਗੇ। ਬੱਚਿਆਂ ਦੇ ਇੰਨੇ ਪ੍ਰੋਜੈਕਟ ਮਿਲ ਜਾਂਦੇ ਨੇ, ਉੱਥੇ ਖਰਚੇ ਹੋ ਜਾਂਦੇ ਨੇ। ਹੈ ਕਿ ਨਹੀਂ, ਬਾਕੀ ਸਾਰੇ ਇੰਨੇ ਖਰਚੇ ਨੇ ਕਿ ਪੁੱਛੋ ਨਾ ਕਿਤੇ, ਬਹੁਤ ਮਹਿੰਗਾਈ ਹੋ ਗਈ ਐ।
ਬਹੁਤ ਜ਼ਿਆਦਾ ਹੋ ਗਈ ਹੈਗੀ ਏ, ਕੁਛ ਵੀ ਚੀਜ਼ ਲੈਣ ਚਲੇ ਜਾਓ ਤੇ ਬਸ ਰੇਟ ਸੁਣਕੇ ਈ, ਸਮਝ ਨਹੀਂ ਆਂਦਾ ਕਿ ਉਹਨੂੰ ਲਈਏ ਕਿ ਨਾ ਲਈਏ। ਇੰ, ਇੰਨੀ ਮਹੰਗੇਆਈ ਹੋ ਗਈ ਹੈਗੀ ਏ।
ਉਹ ਤੇ ਗੱਲ ਹੈਹੀ ਹੈ, ਬਹੁਤ ਮਹਿੰਗਾਈ ਐ, ਹੈ ਕਿ ਨਹੀਂ। ਓਈ, ਉਈ ਔਰ ਤੇ ਅੱਜ-ਕਲ ਤੇ ਜਿੱਦਾਂ ਕਿ ਦੁਨੀਆਂ ਇੱਕਦਮ ਅਲੱਗ ਈ ਡਿਜੀਟਲ ਹੋ ਗਈ ਏ, ਹੈ ਕਿ ਨੀ, ਫੋਨਾ ਦਾ ਜ਼ਮਾਨਾ ਆਗਿਆ ਏ, ਲੋਕੀ ਆਪਣੇ ਪੈਸੇ ਨਹੀਂ ਸੇਫ ਕਰਦੇ ਪਏ ਨੇ। ਬਾਹਰ ਖਰਚਦੇ ਨੇ, ਬਾਈਆਂ ਲਗਾ ਲੈਂਦੇ ਨੇ, ਮਿਹਨਤ ਨਹੀਂ ਕਰਨਾ ਚਾਂਦੇ ਨੇ।
ਹਾਂਜੀ, ਲੇਕਿਨ ਐ ਨਾ, ਕਿ ਬਾਈਆਂ ਲਗਾਲੋ ਲੇਕਿਨ ਬਾਈਆਂ ਲਗਾਕੇ ਵੀ ਨਾ ਅਹ ਥੋੜ੍ਹਾ ਨੁਕਸਾਨ ਹੋ ਜਾਂਦਾ ਹੈਗਾ ਯਾ, ਕਿ ਅ ਸਾਡੀ ਬੌਡੀ ਫਿਰ ਉਹਨਾਂ ਵਰਕ ਨਹੀਂ ਕਰਦੀ ਹੇਗੀ, ਅਗਰ ਅਸੀਂ ਬ ਬਾਈ ਕੋਲੋਂ ਕੰਮ ਕਰਵਾਂਦੇ ਰਹਾਂ
ਹਾਂਜੀ।
ਚੀਜ਼ ਹੋ ਜਾਂਦੀ ਏ, ਓਹੀ ਹਾਂ, ਉਹੀ ਅਗਰ ਅਸੀਂ ਥੋੜਾ ਖੁਦ ਵੀ ਕੰਮ ਕਰੀਏ, ਤਾਂ ਸਾਡੀ ਬੌਡੀ ਚੱਲਦੀ ਰਹਿੰਦੀ ਹੈਗੀ ਏ, ਹਨਾ। ਆ, ਲੇਕਿਨ ਲੇਕਿਨ ਥੋੜਾ ਟਾਈਮ ਦੀ ਬੱਚਤ ਕਰਨ ਵਾਸਤੇ, ਫੇਰ ਬਾਈ ਲਗਾਣੀ ਵੀ ਪੈ ਜਾਂਦੀ ਹੇ ਹੂੰ, ਅਗਰ ਅਸੀ ਕੰਮ ਕਰਨਾ ਹੈਗਾ ਯਾ, ਯਾ ਅਸੀਂ ਘਰੇ ਕੁਛ ਕੰਮ ਕਰਦੇ ਹੇਗੇ ਆ ਏਨਾ ਤੇ ਉਹਦੇ ਕਰਕੇ ਫਿਰ ਲਗਾਣੀ ਵੀ ਪੈ ਜਾਂਦੀ ਹੇਗੀ ਆ, ਕਿ ਚਲੋ ਕੁਛ ਕੰਮ ਥੋੜ੍ਹਾ, ਹੈਲਪ ਹੋ ਜਾਂਦੀ ਹੇਗੀ ਏ।
ਉਹ ਤੇ ਹੈਹੀ ਹੈ, ਨਾਲੇ ਅੱਜ-ਕੱਲ ਸ਼ਹਿਰਾ‌ ਦੇ ਵੀ ਖਰਚੇ ਇੰਨੇ ਹੈਗੇ ਨੇ ਸੋਚੋ, ਕਿ ਇੰਨੇ ਖਰਚੇ ਨੇ ਕਿ ਲੋਕੀ, ਬੰਦਾ-ਜਨਾਨੀ ਦੋਨੋਂ ਕਮਾ ਰਹੇ ਨੇ। ਐ ਕਿ ਨਈ, ਤਦ ਵੀ ਖਰਚੇ ਨੀ ਪੂਰੇ ਹੋ ਰਏ ਨੇ ਔਰ, ਪੈਲੇ ਜਿਸ ਇਸ ਤਰਾ ਦੇ ਬੱਚੇ ਵੀ ਇਸ ਤਰਾਂ ਨੇ ਕੀ, ਏਨੇ-ਏਨੇ ਵੱਡੇ-ਵੱਡੇ ਪਰਿਵਾਰ ਹੈ। ਇੰਨੇ-ਇੰਨੇ ਜਾਅਦਾ ਬੱਚੇ ਹੈ, ਹੈ ਕੇ ਨਈ
ਹਾਂਜੀ ਹੁਣ ਤੇ ਬਲਕਿ ਪਰਿਵਾਰ ਵੀ, ਪਰਿਵਾਰ ਵੀ ਛੋਟਾ ਹੈਗਾ ਹੁਣ ਤੇ, ਹੈਂ ਤਾਂ ਵੀ ਮਲਬ ਕੀ ਤਾਂ ਵੀ ਖਰਚਾ ਪੂਰਾ ਨੀ ਹੁੰਦਾ, ਓ ਪੈਲੇ ਵੇਖੋ ਕਿੰਨਾ ਪਰਿਵਾਰ ਵੱਡੇ-ਵੱਡੇ ਹੁੰਦੇ ਹੈਗੇ ਸੀ। ਇੱਕ ਈ ਫੈਮਿਲੀ ਵਿੱਚ ਘੱਟ ਤੋਂ ਘੱਟ ਪੰਜ-ਛੇ ਜਨੇ, ਸੱਤ ਜਨੇ, ਅੱਠ ਜਨੇ ਹੁੰਦੇ ਹੈਗੇ ਸੀ। ਹੈਂ ਔਰ ਮਤਲਬ ਕੀ, ਅ ਓ ਉਸ ਟੈਮ ਦੇ ਸਾਬ ਨਾ ਉਸ ਟੈਮ ਮੰਗਿਆਈ ਹੈਗੀ ਸੀ, ਹੁਨ ਅੱਜ ਦੇ ਹਿਸਾਬ ਨਾਲ ਫੈਮਿਲੀ ਛੋਟੀ ਏ ਤੇ ਸਾ, ਹੁਨ ਦੇ ਸਾਬ ਨਾਲ ਹੁਨ ਮੰਗਿਆਈ ਐਗੀ ਏ।
ਲੇਕਿਨ ਅੱਜ ਦੇ ਹਿਸਾਬ ਨਾਲ ਅਸੀਂ ਆਪਣੇ ਖਰਚੇ ਵੀ ਤੇ ਵਧਾ ਲੇ ਨਾ ਦੇਖੋ ਅੱਜ-ਕੱਲ ਏ ਫੋਨ ਦੇ, ਫੋਨ ਦੇ ਖਰਚੇ ਹੋ ਗਏ ਨੇ। ਐ ਕੀ ਨਈ, ਏ ਖਰਚੇ ਹੋ ਗਏ ਨੇ ਨਾਲੇ ਤੁਸੀਂ ਕਿਤੇ ਬਾਰ ਜਾਣਾ ਏ, ਤੇ ਬਈ ਤੁਸੀਂ ਨੂੰ ਵੀ ਅੱਛੀ-ਅੱਛੀ-ਅੱਛੀ ਫੋਟੋਆਂ ਖਿੱਚਣੀ ਐ। ਅੱਛੇ-ਅੱਛੇ ਕੱਪੜੇ ਪਾਣੇ, ਤੁਸੀਂ ਨੂੰ ਕੱਪੜੇ ਤੇ ਲੈਣੇ ਪਏਗੇ ਵੰਨ-ਸਵੰਨੇ, ਹੈ ਕੀ ਨਈ। ਖਾਣਾ ਹੈ।
ਖਾਣ ਬਾਰ ਜਾ ਕੇ ਖਾਣਾ ਏ, ਫੇਰ ਥੋੜਾ ਘੁੰਮਣਾ ਵੀ ਹੈਗਾ ਏਆ। ਓ ਵੀ ਫੇਰ ਅੱਜ-ਕੱਲ ਬੋਹ ਜ਼ਰੂਰੀ ਹੋ ਗਿਆ ਹੈਗਾ ਆ ਕੀ ਥੋੜਾ ਮਾਇੰਡ ਫਰੈਸ਼ ਹੋ ਜਾਂਦਾ ਹੈਗਾ ਬਾਰ ਨਾ
ਓਈ ਏ, ਤੁਸੀਂ ਕਿੱਥੇ ਤੱਕ ਬੱਚਤ ਕਰੋਗੇ ਹੈ ਕੇ ਨਈ, ਨਾਲੇ ਬੱਚੇ ਐਗੇ ਕਿ ਓ ਜੇੜੀ ਚੀਜ਼ਾਂ ਲੱਗਦੀਆਂ ਉਨਾਂ ਨੂੰ ਹੈ ਕੇ ਨਈ, ਓ ਤੇ ਉਨਾਂ ਨੂੰ ਲੈ ਕੇ ਦੇਣੀਆਂ ਈ ਪਏਗੀਆਂ ਨਾ।
ਹਾਂਜੀ, ਓਨੂੰ ਦੇਣੀਆਂ ਈ ਪੈਣਗੀਆਂ, ਏ ਗੱਲ ਸਈ ਐਗੀ, ਹੁਣ ਬੱਚਿਆਂ ਨੂੰ ਅਸੀਂ ਹਾਂਜੀ।
ਹੈ ਕੇ ਨਈ, ਕੋਰਸਿਸ ਨੇ ਅੱਜ-ਕੱਲ ਮੈਂਗੇ-ਮੈਂਗੇ ਤੇ ਓ ਐ। ਹਾਂਜੀ ਬੋਲੋ
ਹਾਂ, ਓ ਨਈ ਏ ਤੇ ਗੱਲ ਹੈਗੀ ਏ, ਕੋਰਸ ਵਗੈਰਾ ਵੀ ਬੱਚੇਆਂ ਨੂੰ ਕਰਾਣੇ ਬੋ ਜ਼ਰੂਰੀ ਹੋ ਜਾਂਦੇ ਨੇ। ਅਗਰ ਅਸੀਂ ਕੋਰਸ ਨੀ ਕਰਾਵਾਂਗੇ ਤੇ ਫੇਰ ਬੱਚੇ ਅੱਗੇ ਕਿਵੇਂ ਵਧਣਗੇ, ਹੈਨਾ। ਮੈਂਗੇ ਮੰਗਿਆਈ ਤੇ ਬੋਤ ਹੈਗੀ ਐ।
ਅੱਜ-ਕਲ ਦੇ ਐਡਵਾਂਸ ਕੋਰਸ ਵੀ ਬਹੁਤ ਮੈਂਗੇ ਨੇ, ਤੁਸੀਂ ਕੋਈ ਵੀ ਕੋਰਸ ਲੈ ਲੋ ਨਾ ਬੜੇ ਮੈਂਗੇ ਨੇ ਅੱਜ-ਕੱਲ ਬਾਰ ਭੇਜਣਾ ਵੀ ਬੱਚੇਆਂ ਨੂੰ ਬੜਾ ਮੈਂਗਾ ਹੋ ਗਿਆ।
ਜੀ। ਲੇਕਿਨ ਓਹੀ ਨਾ ਕਰ ਕੀ ਸਕਦੇ ਹੈਗੇ ਆਂ। ਬਸ ਐਈ ਏ ਕੀ ਹਾਂ ਬਈ ਕੁਛ ਨਾ ਕੁਛ ਤੇ ਬੱਚੇਆਂ ਨਾ ਕਰਾਣਾ ਈ ਪੈਂਦਾ ਹੈਗਾ ਯਾ। ਹੁਣ ਮੰਗਿਆਈ ਤੇ ਇੰਨੀ ਹੋ ਗਈ ਹੈਗੀ ਐ, ਬੱਚੇਆਂ ਨੂੰ ਕਰਾਣਾ ਤੇ ਪੈਂਦਾ ਈ ਹੈਗਾ ਏਆ।
ਓ, ਤੇ ਹੈ। ਲੇਕਿਨ ਏ ਹੈ ਕਿ ਚਲੋ ਮੋਦੀ ਜੀ ਨੇ ਇੱਕ ਸਹੂਲੀਅਤ ਕੱਢੀ ਏ ਬੱਚਿਆਂ ਵਾਸਤੇ ਕੁੜੀਆਂ ਵਾਸਤੇ, ਐ ਕੇ ਨਈ ਕਿ ਤੁਸੀਂ ਓਨਾਂ ਦਾ ਇੱਕ ਸੇਵਿੰਗ ਅਕਾਊਂਟ ਖੁਲਾਓ, ਤੇ ਏ ਕੁੜੀਆਂ ਦੀ ਯੋਜਨਾ ਜੇੜੀ ਕੱਢੀ ਏ, ਹੈ ਕਿ ਨਈ। ਓਨਾਂ ਨੂੰ, ਉਸੇ ਵਿੱਚ ਪ੍ਰੋਫਿਟ ਦਿੰਦੇ ਨੇ ਕੇ ਤੁਸੀਂ ਬਈ ਅਠਾਰਾਂ ਸਾਲ ਤੁਸੀਂ ਏ ਪੈਸਾ ਜਮਾਂ ਕਰੋ ਤੇ ਅਠਾਰਾਂ ਸਾਲ ਤੋਂ ਬਾਦ ਤੁਸੀਂ ਨੂੰ ਓਨਾਂ ਦੇ ਐਜੂਕੇਸ਼ਨ ਵਾਸਤੇ ਖਰਚਣਾ ਏ ਯਾ ਵਿਆਹ ਵਾਸਤੇ ਓ ਤੁਸੀਂ ਦੇਖ ਲੋ। ਤੇ ਓ ਇੱਕ ਬੋਤ ਵਦੀਆ ਗੱਲ ਐ ਕਿ ਚਲੋ ਏ ਕਿੱਥੇ ਨਾ ਕਿੱਥੇ ਤਾਂ ਓ ਸੇਵਿੰਗ ਹੋੋ ਰਈ ਐ ਨਾ ਛੋਟਾ-ਛੋਟਾ ਅਮਾਊਂਟ ਵੀ ਸੇਵ ਹੋ ਰਿਆ ਐ ਬੱਚਿਆਂ ਦੇ ਨਾਂ ਤੇ
ਔਰ ਅੱਜ ਕੱਲ੍ਹ ਇੱਕ ਚੀਜ਼ ਹੋਰ ਹੈਗੀ ਏ ਕਿ ਮੈਂ ਦੇਖਿਆ ਹੈਗਾ ਆ ਕਿ ਜਦ ਲੇਡੀਜ਼ ਪ੍ਰੈਗਨੈਂਟ ਹੁੰਦੀ ਹੈਗੀ ਹੈ ਤੇ ਆਪਣਾ ਉਹ ਮਤਲਬ ਕਿ ਅਜਿਹੇ ਇਹ ਹੁੰਦੇ ਨੇ ਨਾ ਅ ਆਂਗਣਵਾੜੀ ਵਾਲੇ ਹਨਾ ਤੇ ਉਹ ਉੱਥੇ ਉਹ ਲੋਕ ਆਪਣਾ ਨਾਮ ਲਿਖਵਾ ਦਿੰਦੇ ਨੇ ਫਿਰ ਕੀ ਜਦ ਨਿਆਣੇ ਹੋਣ ਦੇ ਬਾਅਦ ਅਹ ਉਹਨੂੰ ਉਹ ਲੋਕ ਖਾਣ ਪੀਣ ਵਾਸਤੇ ਕੁਝ ਨਾ ਕੁਛ ਅਨਾਜ ਦਿੰਦੇ ਰਹਿੰਦੇ ਹੈ
ਹਾਂਜੀ ਹਾਂਜੀ ਫਰੀ ਦਾ ਅਨਾਜ ਹਾਂਜੀ ਮੇਰੀ ਕੁੜੀ ਬਸ ਏ ਸੀ ਵੀ ਮਿਲਿਆ ਸੀ ਅਹ ਮਤਲਬ ਦੋ ਦੋ ਮਹੀਨੇ ਦਾ ਗੈਪ ਦੇ ਕੇ ਨਾ ਫਿਰ ਤੀਸਰੇ ਮਹੀਨੇ ਐਵੇਂ ਦਿੰਦੇ ਸੀ ਉਹ ਲੋਕ ਇਹ ਮਤਲਬ ਜਿੱਦਾਂ ਕਿ ਉਸਦੇ ਵਿੱਚ ਦਾਲਾਂ ਆਂਦੀਆਂ ਤੁਹਾਡੀਆਂ ਬਨ ਹੋਏ ਇਹ ਹੋ ਗਏ ਲੋਬੀਆਂ ਹੋ ਗਈ ਕੁਝ ਦਾਲਾਂ ਹੋ ਗਈਆਂ ਚੌਲ ਹੋ ਗਏ
ਹੂੰ ਹਾਂ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਬੱਚਿਆਂ ਨੂੰ ਦਿੰਦੇ ਖਾਣ ਵਾਸਤੇ ਦਿੰਦੇ ਨੇ ਤੇ ਫਿਰ ਹਰ ਮਹੀਨੇ ਮਿਲਦਾ ਹੈਗਾ ਰਾਸ਼ਨ ਹਨਾ
ਹਾਂਜੀ ਹਾਂਜੀ ਹਰ ਮਹੀਨੇ ਤੇ ਨਹੀਂ ਮਤਲਬ ਮਤਲਬ ਇਸ ਤਰ੍ਹਾਂ ਦੋ ਦੋ ਮਹੀਨੇ ਦਾ ਗੈਪ ਦੇ ਕੇ ਤੀਸਰੇ ਮਹੀਨੇ ਐਵੇਂ ਮਿਲਦਾ ਹੈ
ਅੱਛਾ ਅੱਛਾ ਨਹੀਂ ਸਾਡੇ ਇੱਥੇ ਤੇ ਜਿਵੇਂ ਹਰ ਮਹੀਨੇ ਹੀ ਮਿਲਦਾ ਹੈਗਾ ਆ ਮੈਂ ਸੁਣਿਆ ਸੀ ਹਨਾ ਕਿਸੀ ਕੋਲੋਂ ਤੇ ਹਰ ਮਹੀਨੇ ਮਿਲਦਾ ਹੈਗਾ ਹੈ ਤੇ ਉਹ ਲੈ ਕੇ ਆਉਂਦੇ ਹੈਗੇ ਸੀ ਹਰ ਮਹੀਨੇ ਜਾ ਕੇ ਹਾਂਜੀ ਪਰ ਵੈਸੇ ਵੀ ਅੱਜ ਕੱਲ ਦੇਖੋ ਸਰਕਾਰ ਦੀ ਤਰਫ ਤੋਂ ਥੋੜੇ ਫੈਸਿਲਿਟੀ ਮਿਲ ਜਾਂਦੀ ਹੈਗੀ ਹੈ ਰਾਸ਼ਨ ਕਾਰਡ ਬਣਵਾ ਲਓ ਉਹਦੇ ਤੇ ਹਰ ਮਹੀਨੇ ਥੋੜ੍ਹਾ ਜਿਹਾ ਰਾਸ਼ਨ ਮਿਲ ਜਾਂਦਾ ਹੈਗਾ ਆ ਹਨਾ ਫਾਇਦੇ ਤੇ ਹੈਗੇ ਨੇ ਕਈ ਚੀਜ਼ਾਂ ਦੇ
ਉਹੀ ਉਹੀ ਨੁਕਸਾਨ ਵੀ ਇਨੇ ਨੇ
ਹਾਂ ਬਸ ਇਸ ਜਗਾ ਤੇਥੋੜੀ ਜਿਹੀ ਬੱਚਤ ਹੋ ਜਾਂਦੀ ਕਿ ਚਲੋ ਥੋੜਾ ਜਿਨਾ ਰਾਸ਼ਨ ਮਿਲ ਜਾਂਦਾ ਹੈਗਾ ਆ ਜਿਵੇਂ ਚੌਲ ਮਿਲ ਗਏ ਕਣਕ ਮਿਲ ਗਈ ਹਨਾ ਤੇ ਥੋੜੀ ਜਿਹੀ ਬੱਚਤ ਹੋ ਜਾਂਦੀ ਹੈਗੀ ਐ
ਉਹ ਤੇ ਹੈ ਨਾਲੇ ਪਹਿਲੇ ਦੇ ਪਹਿਲੇ ਦੇ ਘਰਾਂ ਵਿੱਚ ਐਵੇਂ ਹੁੰਦਾ ਸੀ ਨਾ ਕਿ ਪਰਿਵਾਰ ਵਿੱਚ ਕੋਈ ਬੱਚਾ ਜੁਆਇੰਟ ਫੈਮਿਲੀ ਚ ਰਹਿ ਰਹੇ ਨੇ ਕੋਈ ਬੱਚਾ ਛੋਟਾ ਹੈ ਵੱਡਾ ਹੈ ਤੇ ਵੱਡੇ ਦੀ ਬੁੱਕਾਂ ਛੋਟੇ ਨੂੰ ਦੇ ਦਿੰਦੇ ਸੀ ਪੜ੍ਹਨ ਵਾਸਤੇ ਤੇ ਉਹ ਸਹੂਲੀਅਤ ਹੋ ਜਾਂਦੀ ਸੀ ਕੱਪੜੇ ਪਾ ਲੈਂਦੇ ਸੀ ਲੇਕਿਨ ਅੱਜ ਕੱਲ ਦੇ ਸਬ ਨੂੰ ਵਨ ਸਵੰਨਾ ਪਾਣਾ
ਹਾਂ ਇਹ ਤੇ ਗੱਲ ਹੈਗੀ
ਅੱਛ
ਸਭ ਨੂੰ ਹੁਣ ਅੱਜ ਕੱਲ੍ਹ ਬੱਚੇ ਵੀ ਇੱਕ ਦੂਜੇ ਦਾ ਨਹੀਂ ਪਾਉਂਦੇ ਹੈਗੇ ਉਹ ਉਹਨਾਂ ਨੂੰ ਆਪਣਾ ਆਪਣਾ ਚਾਹੀਦਾ ਹੈਗਾ ਆ ਬੱਚਿਆਂ ਨੂੰ ਹ ਕਿ ਉਹ ਉਹਨੇ ਕਹਿਣਾ ਮੈਨੂੰ ਆਪ ਆਪਣੇ ਤਰੀਕੇ ਦੀ ਆਪਣੀ ਪਸੰਦ ਦੀ ਚੀਜ਼ ਚਾਹੀਦੀ ਉਹਨੇ ਆਪਣੀ ਪਸੰਦ ਦੀ ਲੈਣੀ ਹੈ ਇਸ ਕਰਕੇ ਫੇਰ ਉਹ ਨਾ ਬੈਲੇੈਂਸ ਬੈਠਦਾ ਨੀ ਹੈਗਾ ਮੰਗਿਆਈ ਇੰਨੀ ਵੱਧ ਗਈ ਹੈਗੀ ਕਿ ਸਮਝ ਨੀ ਆਉਂਦਾ ਕਿਹਨੂੰ ਕੀ ਲੈ ਕੇ ਦੋ
ਉਹ ਤੇ ਹੈ ਹੀ ਹੈ ਬਨੀ ਗੱਲ ਹੈ ਥੈਂਕਯੂ ਨਾਲੇ ਅੱਜ ਕੱਲ ਦੇਖੋ ਹੁਣ ਤੇ ਇੱਕ ਹੀ ਬੱਚਾ ਹੈ ਲੇਕਿਨ ਉਹਨੂੰ ਵੀ ਪਾਲਣਾ ਐਵੇਂ ਲੱਗਦਾ ਨਾ ਕਿ ਬੜਾ ਔਖਾ ਕੰਮ ਹੋ ਗਿਆ ਕਿਉਕਿ ਅੱਜ ਦਾ ਐਜੂਕੇਸ਼ਨ ਸਿਸਟਮ ਇੰਨਾ ਮਹਿੰਗਾ ਮਹਿੰਗਾਈ ਦੇ ਹਿਸਾਬ ਨਾਲ ਖਾਣ ਪੀਣ ਦੇ ਹਿਸਾਬ ਨਾਲ ਐਵੇਂ ਲੱਗਦਾ ਹੈ ਇੱਕ ਜਾਂ ਦੋ ਹੀ ਬੱਚੇ ਹੋਣੇ ਚਾਹੀਦੇ ਉਸ ਤੋਂ ਇਲਾਵਾ ਜ਼ਿਆਦਾ ਬੱਚੇ ਨਹੀਂ ਹੋਣੇ ਚਾਹੀਦੇ
ਹਾਂ ਇਹ ਤੇ ਗੱਲ ਹੈਗੀ
ਲੇਕਿਨ ਪਹਿਲੇ ਦੇ ਟਾਈਮ ਤੇ ਲੋਕੀ ਕਿਸ ਤਰ੍ਹਾਂ ਸੰਭਾਲਦੇ ਸੀ ਨਾ ਬੱਚਿਆਂ ਨੂੰ ਇੰਨੇ ਇੰਨੇ!
ਹਾਂਜੀ।
ਪਹਿਲੇ ਤੇ ਲੋਕੀ ਪਤਾ ਨੀ ਕਿਵੇਂ ਕਿਵੇਂ ਇਹਨਾ ਕਰ ਲੈਂਦੇ ਹੈਗੇ ਸੀ ਕਿ ਬੱਚਿਆਂ ਨੂੰ ਅੱਛਾ ਆ ਪਿਆਰ ਵੀ ਲੈਂਦੇ ਸੀ ਹਨਾ ਹੁਣ ਅੱਜ ਦੇ ਟਾਈਮ ਚ ਅਸੀਂ ਉਹਨਾਂ ਕਰ ਹੀ ਨਹੀਂ ਸਕਦੇ ਹੈਗੇ, ਕਿ ਇੰਨੀ ਮਹਿੰਗਾਈ ਹੈਗੀ ਹੈ।
ਉਹ ਤੇ ਹੈ ਹੀ ਹੈ, ਮਹਿੰਗਾਈ ਨਾਲ ਹੁਣ ਕੁਛ ਅਹ ਇਹ ਫਰੈਸ਼ ਰਹਿ ਹੀ ਨੀ ਗਿਆ ਨਾ, ਖਾਣ ਪੀਣ ਵੀ ਫਰੈਸ਼ ਨਹੀਂ ਰਹਿ ਗਿਆ, ਸਭ ਦੇ ਵਿੱਚ ਤੇ ਕੈਮੀਕਲ ਹੈ, ਏਅਰ ਵਿੱਚ ਪੋਲਿਊਸ਼ਨ ਹੈ।
ਹਾਂਜੀ, ਇਸੇ ਕਰਕੇ ਤੇ ਮਤਲਬ ਥੋੜਾ ਜਿੰਨਾ ਨਾ ਅ ਮਤਲਬ ਘਰਾਂ 'ਚ ਥੋੜ੍ਹੀ ਜਿਹੀ ਬਾਗਬਾਨੀ ਕਰਨੀ ਚਾਹੀਦੀ ਹੈਗੀ, ਹਨਾ? ਥੋੜ੍ਹੀ ਜਿਹੀ ਜਿਵੇਂ ਬਾਗਬਾਨੀ ਕਰਲੋ, ਥੋੜੇ ਪੌਦੇ-ਓਦੇ ਲੱਗਾ ਲੋ। ਉਹਦੇ ਨਾਲ ਕੀ, ਥੋੜਾ ਫਰੈਸ਼ ਚੀਜ਼ ਖਾਣ ਨੂੰ ਮਿਲ ਜਾਂਦੀ ਹੈ ਬਾਹਰ ਬਾਜ਼ਾਰੋਂ ਦੀ ਅਗਰ ਸਬਜ਼ੀ ਵਗੈਰਾ ਅਸੀਂ ਲੈ ਕੇ ਆਉਂਦੇ ਹਾਂ, ਅੱਜ-ਕੱਲ੍ਹ ਦੇਖੋ ਬੰਦ ਗੋਭੀ ਦਾ ਕਿੰਨਾ ਸੁਣਿਆ ਹੋਇਆ, ਹਨਾ?
ਹਮ।
ਕਿ ਬੰਦ ਗੋਭੀ ਨੂੰ ਅਗਰ ਅੱਛੀ ਤਰ੍ਹਾਂ ਪਕਾ ਕੇ ਉਹਨੂੰ ਮਤਲਬ ਕਿ ਬੁਆਇਲ ਕਰਕੇ ਅਗਰ ਨਹੀਂ ਖਾਂਦੇ ਹੈਗੇ ਅਸੀਂ, ਤਾਂ ਉਹਦੇ ਵਿੱਚ ਕਹਿੰਦੇ ਨੇ ਛੋਟੇ-ਛੋਟੇ ਕੀੜੇ ਹੁੰਦੇ ਹੈਗੇ ਨੇ, ਨਾ? ਤੇ ਇਸ ਕਰਕੇ ਹਾਂਜੀ। ਮੈਂ ਪੜ੍ਹਿਆ ਸੀ ਕਿਤੇ, ਤੇ ਉਹਦੇ ਵਿੱਚ ਐਵੇਂ ਦੱਸ ਰਹੇ ਹੈਗੇ ਸੀ। ਉਹਦੇ ਵਿੱਚ ਨਾ ਥੋੜਾ ਧਿਆਨ ਨਾਲ ਉਹਨੂੰ ਕੱਟਣਾ ਵੀ ਯ ਉਹਨੂੰ ਪਹਿਲਾਂ ਥੋੜ੍ਹੀ ਜਿਹੀ ਬੋਆਇਲ ਕਰ ਲਓ, ਜਿਸੇ ਕਿ ਉਹਦੇ ਕੀੜੇ ਮਾਰ ਜਾਣ। ਤੇ ਉਹਦੇ ਬਾਅਦ ਫਿਰ ਉਹਨੂੰ ਬਣਾ ਕੇ ਖਾਓ। ਕਿਉਂਕਿ ਨਹੀਂ ਤੇ ਅਗਰ ਉਹ ਕੀੜੇ ਅੰਦਰ ਚਲੇ ਗਏ, ਤੇ ਉਹ ਫੇਰ ਬਲੱਡ ਦੇ ਨਾਲ ਨਾ ਮਾਇੰਡ ਵਿੱਚ ਚਲੇ ਜਾਂਦੇ ਨੇ ਦਿਮਾਗ ਵਿੱਚ। ਤੇ ਫੇਰ ਉਹ ਨੁਕਸਾਨ ਬਹੁਤ ਕਰਦੇ ਹੈਗੇ ਨੇ ਇਸ ਕਰਕੇ ਥੋੜਾ ਜੇ ਨਾ ਐਸ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਕਿ ਸਮਝ ਨੀ ਆਉਂਦਾ ਕਿਹੜੀ ਚੀਜ਼‍ ਖਾਓ ਕਿਹੜੀ ਨਾ ਖਾਓ। ਉਹੀ ਚੀਜ਼ ਵ, ਹਾਂ।
ਸਹੀ ਗੱਲ ਹੈ ਤੁਹਾਡੀ।
ਕੋਈ ਵੀ ਅਗਰ ਅਗਰ ਥੋੜ੍ਹੀ ਜਿਹੀ ਜਿਵੇਂ ਸਬਜ਼ੀਆਂ ਘਰ ਲਗਾ ਲਉ। ਤੇ ਉਹ ਸਾਨੂੰ ਪਤਾ ਪਤਾ ਹੁੰਦਾ ਹੈ ਕਿ ਇਹ ਫਰੈਸ਼ ਹੈਗੀ ਹੈ ਸਬਜ਼ੀ, ਹਨਾ, ਟਮਾਟਰ ਲਗਾ ਲੋਓ। ਬੈਂਗਨ ਲਾ ਲਓ ਐ ਤੇ ਛੋਟੇ-ਛੋਟੇ ਪੌਦੇ ਹੁੰਦੇ ਹੈਗੇ ਨੇ। ਤੇ ਇਹ ਛੋਟੇ-ਛੋਟੇ ਗਮਲੀਆ 'ਚ ਲੱਗ ਸਕਦੇ ਹੈ ਕਿਨੇ। ਹਮ।
ਅੱਛਾ, ਮੈਨੂੰ ਤਾਂ ਹਲੇ ਪੋ ਦਿਆ ਵਾਸਤੇ ਇੰਨੀ ਨੌਲੇਜ ਨਹੀਂ ਹੈ, ਲੇਕਿਨ ਫਿਰ ਵੀ ਹੈ ਕਿ ਨਹੀਂ, ਕਿਸੇ ਦਿਨ ਔਰ ਪੁੱਛਾਂਗੇ ਤੁਹਾਨੂੰ ਪੌਦਿਆਂ ਬਾਰੇ। ਕਿਉਂਕਿ ਆਪਾਂ ਨੂੰ ਤਾਂ ਇੰਨੀ ਨੌਲੇਜ ਨਹੀਂ ਹੈ ਪੌਦਿਆਂ ਬਾਰੇ, ਲੇਕਿਨ ਉਗਾਉਣਾ ਚਾਹੀਦਾ ਹੈ ਕਿਉਂ ਕਿ ਉਹ ਨਾ ਫਰੈਸ਼ ਮਿਲਦੇ ਨੇ ਔਰ ਨਾ ਸਿਹਤ ਨਾਲ ਖਿਲਵਾੜ ਨਹੀਂ ਕਰਦੇ ਨੇ।
ਹਾਂਜੀ। ਨਹੀਂ ਪੌਦਿਆਂ ਬਾਰੇ ਮੈਨੂੰ ਥੋੜ੍ਹੀ ਜਾਣਕਾਰੀ ਹੈਗੀ, ਮੇਰੀ ਤੇ ਇੱਛਾ ਹੁੰਦੀ ਹੈਗੀ ਲਗਾਉਣ ਦੀ, ਲੇਕਿਨ ਸਾਡੇ ਥੋੜ੍ਹੀ ਪ੍ਰੋਬਲਮ ਹੈ ਜਿਸ ਵਜ੍ਹਾ ਨਾਲ ਮੈਂ ਲਗਾ ਨਹੀਂ ਸਕਦੀ ਹੈਗੀ ਹੈਂ ਨਹੀਂ ਤੇ ਹਾਂਜੀ, ਮੇਰੀ ਤੇ ਬਹੁਤ ਇੱਛਾ ਹੁੰਦੀ ਛੋਟੇ-ਛੋਟੇ, ਛੋਟੇ-ਛੋਟੇ ਪੌਦੇ ਕਿ ਸਭ ਜੈਸੇ ਬੈਂਗਨ ਨੇ। ਔਰ ਸ਼ਿਮਲਾ ਮਿਰਚ ਅਸਰ੍ਹਾਂ ਦੇ ਕਈ ਪੌਦੇ ਛੋਟੇ -ਛੋਟੇ ਹੁੰਦੇ ਨੇ ਜੋ ਅਸੀਂ ਗਮਲੇ ਚ' ਲਗਾ ਸਕਦੇ ਹਾਂ।
ਅੱਛਾ- ਅੱਛਾ। ਹਾਂਜੀ। ਨਹੀਂ- ਨਹੀਂ, ਵਧੀਆ ਹੈ। ਤੁਸੀਂ ਫਿਰ ਵੀ ਮੈਨੂੰ, ਫਿਰ ਕਦੀ ਦੱਸਿਓ ਕਿ, ਕਿਸ ਤਰ੍ਹਾਂ ਹੈ ਹੈ ਕਿ ਨਹੀਂ।